ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀਾਲ ਚਾਲਜੀੀ ਕੀ ਗ
ਮੈਂ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਵਧੀਆ ਨੇ
ਹਾਂਜੀ ਵਧੀਆ ਹਾਂਜੀ ਹਾਂਜੀ ਸਭ ਠੀਕ ਹੈ ਹਾਂਜੀ ਹਾਂਜੀ ਸਭ ਠੀਕ ਕੀ ਤੁਸੀਂ ਸੁਣਾਓ ਸਾਰੇ ਠੀਕ ਹੋ ਬ ਕੁਛ ਨੀ ਬੈਠੇ ਸੀਗੇ ਖਾਲੀ ਰੋਟੀ ਹਾਂ ਰੋਟੀ ਖਾਲ ਲਈ
ਹਾਂਜੀ ਹਾਂਜੀ ਸਭ ਕੁਛ
ਹਾਂ ਹੋਰ ਸਾਰੇ ਠੀਕਠਾਕ ਅੱਛਾ ਵਧੀਆ ਵਧੀਆ ਵਧੀਆ ਤਾਂ ਵਧੀਆ ਗੱਲ ਹੈ ਫੈਮਲੀ ਨਾਲ ਵੀ ਬੈਠਣਾ ਚਾਹੀਦਾ
ਉੱਥੇ ਹੈ ਹੀ ਮਤਲਬ ਅਕੇਲੇ ਕਿਲੇ ਨਾ ਅੱਜ ਕੱਲ ਦੀਆਂ ਨਿਊਕਲੀਅਰ ਫੈਮਲੀਆਂ ਬੜੀ ਜਿਆਦਾ ਹੋ ਗਈਆਂ ਮਤਲਬ ਬੱਚਾ ਇੱਕ ਤੇ ਹਸਬੈਂਡ ਵਾਈਫ ਹੋ ਗਿਆ ਤੇ ਸਾਰੀ ਫੈਮਲੀ ਆਉਂਦੀ ਹੈ ਨਾਲ ਤੇ ਵੱਡੇ ਵੀ ਹੁੰਦੇ ਨੇ ਤੇ ਚੰਗਾ ਲੱਗਦਾ ਕਾਫੀ ਨਾ ਉਹਨਾਂ ਦੇ ਬੈਠਣਾ ਤੇ ਟਾਈਮ ਦਾ ਪਤਾ ਹੀ ਨਹੀਂੀ ਚੱਲਦਾ ਟਮ ਦਾ ਨਾ ਪਤਾ ਨਹੀਂੀ ਚੱਲਦਾ
ਬਹੁਤ ਵਧੀਆ ਰਹਿੰਦਾ ਹੈ ਨਾਲੇ ਬੱਚੇ ਵੀ ਆਪਣਾ ਸਿੱਖਦੇ ਨੇ ਕੁਛ ਨਾ ਕੁਛ ਨਵਾਂ
ਹ ਵੱਡੇ ਲੋਕੀ ਆ ਜਾਂਦੇ ਨੇ ਤੇ ਉਹ ਤੇ ਆਪਣੇ ਗੱਲਾਂ ਪਤਾ ਵੀ ਨੇ ਅਸੀਂ ਇਹ ਕਰਦੇ ਸੀ ਉਸ ਟਾਈਮ ਤੇ ਇਹ ਕਰਦੇ ਸੀ ਤੇ ਉਹਨਾਂ ਦੇ ਨਾਲ ਨਾ ਬਾਤ ਸੁਣ ਸੁਣ ਕੇ ਬੜਾ ਟਮ ਮਤਲਬ ਬੜਾ ਜਲਦੀ ਬ ਤੇ ਜਾਂਦਾ ਉਹਨਾਂ ਦੇ ਨਾਲ ਬੈਠ ਕੇ ਨਾ
ਹਾਂ ਨ ਮਜ਼ਾ ਆਉਂਦਾਦਾ ਹਾਂ ਉਹਨਾਂ ਆਂ ਉਹਨਾਂ ਨੇ ਕੀ ਕੀਤਾ ਕਿਵੇਂ ਕੀਤਾ ਨਾਲੇ ਉਦੋਂ ਦੀਆਂ ਪਹਿਲੇ ਟਾਈਮ ਦੀਆਂ ਤਾਂ ਗੱਲਾਂ ਹੀ ਬੜੀਆਂ ਵਧੀਆ ਵਧੀਆ ਹੁੰਦੀਆਂ ਨੇ ਐਕ ਉਹਨਾਂ ਦਾਾ ਫੈਂਸ ਸਦਾ ਕੁੱਲ ਕਿਵੇਂ ਗ ਬਾਹਰ ਖੇਲਾਂ ਖੇਲਦਾ ਖੇਲਦੇ ਸੀਗੇ ਕਿਵੇਂ ਖਾਂਦੇ ਪੀਂਦੇ ਫੁੱਲਾਂ ਖ ਖੁੱਲਾ ਖੇਲਣਾ ਸਾਰਿਆਂ ਨੇ ਕੁੜੀਆਂ ਮੁੰਡਿਆਂ ਨੇ ਰਲ ਕੇ ਕੱਠੇ ਖੇਲਣਾ ਕਰਨਾ ਹਾਂ ਹਾਂ ਕਿਸੇ ਨੂੰ ਕੋਈ ਤਾਂ ਅੱਜ ਕੱਲ ਤਾਂ ਬੱਚਿਆਂ ਨੂੰ ਵੀ ਕਹਿ ਆਪਾਂ ਤੂੰ ਆਦੇ ਨਾਨੀ ਖੇਣ ਤੂੰ ਆਦੇ ਨਾਨੀ ਕਰਨਾ ਪਹਿਲੇ ਸਾਰੇ ਇਕੱਠੇ ਰਹਿੰਦੇ ਸੀ ਇਕੱਠੇ ਖੇਲਦੇ ਸੀ
ਉਹ ਤੇ ਹੈ ਹੀ, ਪਹਿਲੇ ਤਾਂ ਉਹਹੀ ਨਾ ਉਹੀ ਜੋ ਹਨ ਨਾ ਠੀ ਬੜਾ ਚੰਗਾ ਜਿਹਾ ਲੱਗਦਾ, ਹੈ ਜੇ ਨਾ ਕਿ ਕੋਈ ਹਮ, ਲੋਕੀ ਬੜੇ ਦਿਨਾਂ ਬਾਅਦ ਫੈਮਲੀਆਂ ਮਿਲਦੀਆਂ ਤੇ ਮਤਲਬ, ਸਮੇਂ ਦਾ ਪਤਾ ਹੀ ਨਹੀਂ ਚੱਲਦਾ। ਹਮ ਕਹਿੰਦੇ ਨੇ ਕਿ, ਫੈਮਲੀਆਂ ਦੇ ਨਾਲ ਰਹਿਣਾ ਵੀ ਬੜਾ ਜਰੂਰੀ ਹੈ।
ਨਾਲੇ ਪਤਾ ਕਿ, ਦਿਨ ਤੋਂ ਦਿਨ ਤੋਂ ਵਾਰ ਵਗੈ ਹਾਂ ਦਿਨਨੀ ਮੌਸਮ ਵਧੀਆ, ਜਾਣੀ ਕਿ ਮਾਹੌਲ ਵਧੀਆ ਹੁੰਦਾ। ਕਦੀ ਕਿਸੇ ਦਾ ਬਰਡੇ ਆ ਗਿਆ, ਕਦੀ ਕਿਸੇ ਦਾ, ਜਾਂ ਕੁਛ ਆ ਗਿਆ ਮਜ਼ਾ ਆਂਦਾ ਸਾਰਿਆਂ ਦਾ ਕੱਠੇ ਹੋਣਾ। ਕੱਠੇ ਹੋ-
ਫੈਮਿਲੀਆ ਨੂੰ ਬੁਲਾ ਅਕੇਲੇ ਅਕੇਲੇ ਬੰਦਾ ਅੱਜ -ਕੱਲ ਦੀਆ ਫੈਮਲੀ ਬੜੀਆਂ ਅਕੇਲੀਆਂ ਹੋ ਗਈ ਏ। ਸਭ ਭਾਈ ਭਰਾ ਸਾਰੇ ਅਲੱਗ ਅਲੱਗ ਹੋ
ਫੈਮਲੀਆਂ ਦਾ ਵੀ ਇੱਕਲੀ ਹੋ ਗੀਆਂ, ਉਤੋਂ ਬੱਚੇ ਵੀ ਇੱਕ ਇੱਕ, ਇੱਕ ਇੱਕ ਬਚ- ਚਾ ਕਰਦੇ ਕੋਈ ਦੋ ਨੀ ਕੋਈ ਕੁਛ ਨੀ, ਕੋਈ ਅੱਗੇ ਕਿੰਨੇ ਕੁ ਸ ਭੈਣ ਭਰਾ ਹੁੰਦੇ ਸੀਗੇ।
ਪਹਿਲੇ -ਪਹਿਲੇ ਦੇ ਜਮਾਨੇ ਚ ਅੰਨੇਵਾ ਦੇ ਭੈਣ ਭਰਾ ਸੀ ਤੇ ਫੈਮਲਿਂਆਂ ਬੜੀ ਲੰਬੀ ਚੋੜੀ ਹੁੰਦੀ ਸੀ, ਹੁਣ ਤੇ ਹੈ ਈ ਨੀ।
ਕਿ ਕਦੇ ਨਾ ਕਿਸੇ ਦਾ ਜਾਂ ਭੈਣ ਹੋਏਗੀ ਜਾਂ ਭਰਾ ਹੈ, ਜਾਂ ਇੱਕੋ ਹੀ ਜਾਣਾ, ਕਿਸੇ ਦਾ ਕੋਈ ਹੋਏਗਾ ਜਿੰਹਨਾਂ ਦੇ ਭੈਣ ਭਰਾ ਹੋਣ, ਜਾਂ ਕੋਈ ਦੋ ਭੈਣਾਂ, ਭਰਾ ਹੋਵੇ। ਕੋਈ
ਉਹ ਤੇ ਹੈ ਈ। ਉਹ ਤੇ ਹੈ ਈ ਤੇ ਇਹ ਚੀਜ਼ ਵਲੀ ਇਹ ਵੀ ਵਧੀਆ ਕੀ ਨੀ ਏ, ਕਿ ਫ ਕੋਈ ਦੁੱਖ ਸੁੱਖ ਹੋਵੇ ਤੇ ਅਕੇਲਾ ਬੰਦਾ ਵੀ ਕੀ ਕਰੇਗਾ, ਸਾਡੀ ਫੈਮਿਲੀ ਚ- ਤੇ ਉਹੀ ਹੁੰਦਾ ਨਾ ਕਿ ਵੱਡੇ ਵੱਡੇ ਲੋਕ ਹੁੰਦੇ ਆ, ਤੇ ਸੁੱਖ -ਦੁੱਖ ਨਾਲ ਉਹ ਖੜੇ ਵੀ ਹੋ ਜਾਂਦੇ ਨੇ, ਤੇ ਕਾਫੀ ਪੈਂਦਾ ਹੈ, ਤੇ ਰਾਹਤ ਜੀ ਲੱਗਦੀ ਏ ਕੀ ਚਲੋ ਵੱਡਾ ਕੋਈ ਘਰ ਦਾ ਖੜਿਆ ਹੈ ਤੇ- ਸਭ ਚੀਜ਼ਾਂ ਆਸਾਨੀ ਨਾਲ ਸੋਲਵ ਹੋ ਜਾਏਂਗੀ।
ਲੋਕ ਤਾਂ ਨੀ ਕਰਦੇ, ਹੂ। ਨਾਲੇ ਪਤਾ ਕੀ ਬੜਾ ਕੁਛ ਮਿਲ ਜਾਂਦਾ, ਸਿੱਖਣ ਨੂੰ ਬੜਾ ਕੁਛ ਮਿਲ ਜਾਂਦਾ, ਹਾਂ ਯਾਨੀ ਕਿ ਪਹਿਲੇ ਦਾ ਵੀ ਉਹਨਾਂ ਨੂੰ ਕਾਫ਼ੀ ਸਮਝ ਆ ਜਾਂਦੀ ਏ ਬੱਚਿਆਂ ਨੂੰ, ਕਿਵੇਂ ਰਹਿਣਾ, ਕਰਨਾ, ਕਿਵੇਂ ਇੱਕ ਦੂਜੇ ਨੂੰ
ਹੋਰ ਬੱਚਿਆਂ ਨੂੰ ਦੇਖੋ, ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਸਮਝਾਣਾ ਵੀ ਪੈਂਦਾ ਕੀ- ਕਿ ਤੁਹਾਡੇ ਵੱਡੇ ਐ ਸੀ। ਤੇ ਤੁਹਾਡੇ ਇਹ ਲੱਗਦੇ ਸੀ, ਤੇ ਇਹ ਲੱਗਦੇ ਸੀ। ਅੱਜ ਕੱਲ੍ਹ ਦੇ ਕਈ ਫੈਮਲੀਆਂ ਬੱਚਿਆਂ ਨੂੰ ਪਤਾ ਈ ਨਹੀਂ ਹੈ।
ਦੱਸਣਾ ਪੈਂਦਾ ਉਹ ਜਿਵੇਂ ਫਲਾਣਾ ਤੁਹਾਡਾ ਏ ਵੇ, ਉਂਜ ਜੇ ਬੜਾ ਸਮਝਾਣਾ ਪੈਂਦਾ। ਪਹਿਲੇ ਨੀ ਸੀ ਹੁੰਦਾ। ਸਭ ਨੂੰ ਪਤਾ ਸੀ ਸਾਡਾ ਮਾਸੀ ਏ, ਮਾਮਾ ਏ, ਚਾਚ- ਤਾਈ ਏ ਕੀ ਏ।
ਬੱਚਿਆਂ ਨੂੰ ਇਹ ਚੀਜ਼ ਦੀ ਕੁਛ ਪਤਾ ਈ ਨੀ ਐ। ਕਈ ਲੋਕਾਂ ਦੇ ਫੈਮਲੀਆਂ ਚ ਦੇਖ ਲਓ ਬੱਚਿਆਂ ਨੂੰ ਇਹ ਨੀ ਪਤਾ ਐ ਕੌਣ ਲੱਗਦਾ ਤੁਹਾਡੇ। ਐ ਵੱਡ- ਡੇ ਕੌਣ ਲੱਗਦੇ ਐ? ਇਨੂੰ ਕੀ ਬੋਲਗੇ? ਤੇ ਐ ਚੀਜ਼ਾਂ ਦੀ ਵੀ ਬੜੀ ਮਤਲਬ ਬੱਚਿਆਂ ਨੂੰ ਸਿਖਾਣਾ ਵੀ ਪੈਂਦਾ। ਇਸ ਚੀਜ਼ ਦਾ ਵੀ ਮਤਲਬ ਅੱਜ ਕੇ ਟਾਈਮ ਮੇ ਹੋਣੀ ਚਾਹੀਏ ਫੈਮਲੀਆਂ ਨਾ ਕਿ ਜੁੜੇ ਰਹੇ ਬੰਦੇ। ਲੇਕਿਨ ਉਹ ਚੀਜ਼ ਹੈ ਈ ਨੀ। ਕਿਸੀ ਕੇ ਅੰਦਰ ਪੇਸ਼ੈਂਸ ਲੈਵਲ ਵੀ ਨ ਸਭ ਆਪਣੇ ਆਪਣੇ ਨਾ ਈਗੋ ਈਗੋ ਪਾਵਰ ਜ਼ਿਆਦਾ ਆ ਗਈ ਹੈ ਲੋਕ ਦੇ ਅੰਦਰ ਫੈਮਲੀਆਂ ਦੇ ਅੰਦਰ ਇੱਕ ਦੂਸਰੇ ਕੋ ਦੇਖ ਕੇ ਸੜਨ ਸੜਨ ਬੜੀ ਜਿਆਦ ਹੋ ਗਈ ਹੈ ਤੇ ਉਹ ਕਹਿੰਦਾ ਕਿ ਉਹ ਅੱਛਾ ਕਮਾਉਂਦਾ ਹੈ ਤੇ ਅਸੀਂ ਅੱਛਾ ਨਹੀਂ ਕਮਾਉਂਦੇ ਉਹੀ ਤ ਕਮਾਉਣ ਪਿੱਛੇ ਵੀ ਦੇਖੋ ਬੜੇ ਟੁੱਟੇ ਹੋਏ ਆ ਅੱਜ ਕੱਲ ਦੇ ਨਾ ਕਿ ਉਹ ਚੰਗਾ ਕਮਾਉਦਾ ਅਸੀਂ ਨ ਕਮਾਉਂਦੇ ਸਾਡਾ ਇਹ ਕੰਮ ਵਸੂਸ ਤਾਂ ਮੇਰੇ ਅੰਦਰ ਇਧਰ ਈਗੋ ਹੈ ਮੇਰਾ ਕੰਮ ਚੰਗਾ ਹੈ ਤੇ ਉਸ
ਦੂਜੇ ਦਾ ਮੁਕਾਬਲਾ ਆ ਗਿਆ ਵਾਸ ਇੱਕ ਦੂਜੇ ਨਾਲ ਹੀ ਉਹ ਕਰਨਾ ਕਿ ਉਹ ਕੀ ਇਹ ਕਰ ਰਿਹਾ ਅਸੀਂ ਇਹ ਨੀ ਕਰ ਰਹੇ ਬਸ ਇੱਕ ਦੂਜੇ ਰੀਸਪੀਤ ਸੀ ਉਹਨੇ ਇਹ ਲੈ ਲਿਆ ਮੈਂ ਇਹ ਲੈਣਾ ਮੈਂ ਉਹਨੇ ਹੀ ਕਰ ਲਿਆ ਮੈਂ ਕਰਨਾ ਕਮਪੀਟੀਸ਼ਨ ਬੜਾ ਹੋ ਗਿਆ ਹੈ ਵੀ ਹਾਂ ਬਈ ਉਹ ਪੁਰਾਣੇ ਦੇ ਬੱਚੇ ਤੇੜ
ਐਸਾ ਐਸਾ ਨੁਕਸਾਨ ਪਿੱਛੇ ਨਾ ਇਸ ਹਰਕਤਾਂ ਪਿੱਛੇ ਲੋਕ ਲੋਕਾਂ ਦੇ ਵਿੱਚ ਨਾ ਫੈਮਲੀਆਂ ਦੇ ਨਾਲ ਡਿਸਟੈਂਸ ਬੜਾ ਵੱਧ ਗਿਆ ਇਸ ਚੀਜ਼ਾਂ ਵਿੱਚ ਹ ਦੇਖੋ ਅੱਜ ਕੱਲ ਇਕੱਲੇ ਕੱਲੀਆਂ ਫੈਮਲੀਆਂ ਦੇ ਬੋਰ ਜੀ ਹੁੰਦੀ ਹੈ ਕਵ ਕਵੀ ਮਨ ਹੈਵੇ ਕਰ ਕਿ ਅਸੀਂ ਕਿਸੇ ਦੀ ਫੈਮਿਲੀ ਦੇ ਘਰ ਜਾਈਏ ਤੇ ਹੀ ਤੇ ਇਹ ਚੀਜ਼ਾਂ ਵੀ ਮੈਟਰ ਕਰਦੀ ਹੈ ਕਿ ਲਾਈਫ ਦੇ ਅੰਦਰ
ਅੱਜ ਕੱਲ੍ਹ ਫੋਨ ਤੇ ਹੀ ਹਾਲ ਚਾਲ ਪੁੱਛ ਲੈਂਦੇ ਨੇ ਫੋਨ ਤੇ ਹੀ ਗੱਲਬਾਤ ਕਰ ਲੈਣੀ ਕੋਈ ਕਿਸੇ ਨੂੰ ਨਾ ਬੁਲਾਏ ਨਾ ਚਲਾਏ
ਉਹ ਤੇ ਗੱਲ ਕੋਈ ਨਾ ਤੇ ਫ ਬੜੀ ੋਰਟਟ ਤੇ ਉਹਨਾਂ ਦੇ ਨਾਲ ਦੇਖੋ ਕਾਫ਼ੀ ਚੀਜ਼ ਸਿੱਖਣ ਨੂੰ ਮਿਲਦੀ ਹੈ ਵੱਡਿਆਂ ਦੇ ਨਾਲ ਕਾਫੀ ਚੀਜ਼ ਸਿੱਖਣਾ ਮਿਲਦੀ ਹੈ ਸਾਨੂੰ ਇਹ ਐਕਸਪੀੰਸ ਛੋਟੀ ਉਮਰ ਹੈ
ਕੱਲ ਜਿਵੇਂ ਜੇ ਘਰ ਚ ਫੈਮਿਲੀ ਵਾਲੇ ਵੀ ਬੈਠੇ ਨੇ ਉਹ ਵੀ ਆਪਣੇ ਆਪਣੇ ਮੋਬਾਇਲਾਂ ਤੇ ਲੱਗ ਜਾਂਦੇ ਨੇ ਹਰ ਕੋਈ ਇਹ ਵੀ ਗੱਲ ਤੇ ਨਾ ਇਹ ਵੀ ਗੱਲ ਤੇ ਨਾ ਵੱਡੀਆਂ ਦੇਖੋ ਆਪਣਾ ਲੱਗੇ ਹੋਣਗੇ ਛੋਟੇ ਬੱਚੇ ੇ ਆਪਣਾ ਲੱਗੇ ਹੋਣਗੇ
ਕੋਈ ਤੇ ਇਹ ਅਸਰ ਗ਼ਲਤ ਪੈਂਦਾ ਹੈ ਕਿ ਫੈਮਲੀਆਂ ਵੱਡੇ ਵੱਡੇ ਲੋਕੀ ਵੀ ਉਹ ਫੈਮਲੀਆਂ ਫੋਨਾਂ ਚ ਲੱਗੇ ਰਹਿੰਦੇ ਹੈ ਕਿਸੇ ਦੇ ਘਰ ਮਤਲਬ ਹੋਈ ਹੈ ਨਾ ਕਿ ਹੈਲਪ ਕਰੋ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰੋ ਕੋਈ ਆਪਣੀ ਦੱਸੇ ਤਾਂ ਆਪਣੀ ਦੱਸੇ ਤਾਂਮਾਈ ਚੇਂਜ ਦਾ ਹੁੰਦਾ ਹੈ ਤੁਸੀਂ ਵੀ ਫੋਨ ਲੈਕੇ ਬੈਠ ਜਾਓਗੇ ਫੈਮਲੀ ਵਾਲੇ ਵੀ ਫੋਨ ਲੈਕੇ ਬੈਠ ਜਾਗੇਵੇ ਨਾ ਘਰਾਂ ਦੇ ਅੰਦਰ ਇੱਕ ਦੂਸਰੇ ਡਿਸਟਰੈਕਸ਼ਨ ਰਹਿੰਦੀਆਂ ਸਭ ਆਪਣੇ ਆਪਣੇ ਰਹਿੰਦੇ ਨੇ ਤੇ ਲਾਈਵ ਜੀਣ ਦਾ ਮਜ਼ਾ ਨਹੀਂੀ ਆਉਂਦਾ ਹੈਗਾ ਨਾ
ਨੀ ਆਉਂਦਾ ਸਹੀ ਗੱਲ ਫੋਨਾ ਤੇ ਇੱਕ ਦੂਜੇ ਨੂੰ ਵਿਸ਼ ਕਰਤੀ ਫੋਨਾ ਤੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਲਿਆ ਨਾ ਕੋਈ ਕਿਸੇ ਦੇ ਘਰ ਆਣਾ ਜਾਣਾ ਬੜਾ ਫਰਕ ਪੈਂਦਾ ਇਹਦੇ ਨਾਲ ਪਹਿਲੇ ਸਾਰੇ ਆਉਂਦੇ ਸੀ ਇੱਕ ਦੂਜੇ ਦੇ ਘਰ ਸਾਰੀ ਰੌਣਕ ਲੱਗਦੀ ਸੀ ਛੁੱਟੀਆਂ ਚ ਜਾਣਾ ਹੈ ਛੁੱਟੀਆਂ ਚ ਪੇਕੇ ਜਾਣਾ ਜਿਵੇਂ ਸਾਰੇ ਇਕੱਠੇ ਹੋ ਸਾਰਿਆਂ ਨੇ ਆਪਣਾ ਕਰਨਾ ਹਮ ਸਾਰਿਆਂ ਨੇਣਾ ਚਾਚੇ ਤ ਹਰਿਆਣਾ ਹੋਗੋ ਫੇਰ ਅੱਗੋਂ ਹੀਈ ਅੱਗੇ ਐਵੇਂ ਕਿੰਨੇ ਕਿੰਨੇ ਘਰ ਪਰਿਵਾਰ ਇਕੱਠੇ ਹੋ ਜਾਂਦੇ ਸੀਗੇ ਰਾਤੀ ਸਾਰਿਆਂ ਨੇ ਜਿਉ ਕਿੰਨੀ ਕਿੰਨੀ ਦੇਰ ਗੱਲਾਂ ਕਰਦੇ ਰਹਿਣ ਰਾਤੀ ਬਾਰਾਂ ਬਾਰਾਂ ਲੱਗੇ ਰਹਿਣਾ ਸ ਸੁੱਤੇ ਉਠਾਓ ਸਵੇਰੇ ਸਾਨੂੰ ਉਠਾਓ ਨਾ ਜਲਦੀ ਫਿਰ ਹੈ
ਹੁਣ ਤੇ ਹੈਗੇ ਮਾਹੌਲ ਰਹੇ ਨਹੀਂੀ ਗਏ ਨਾ
ਹੀ ਨਾ ਅਜ ਕਲ ਤਾਂ ਬਹੁਤ ਹੀ ਮੁੂੰਹ ਹੋ ਚ ਹਜ ਹੋ ਫ ਬੰਦਾ ਕੀ ਕਵੇ ਕਿਸੇ ਨੂੰ ਕੋਈ ਫ ਦੂਜੇ ਨਾਲ ਪਿਆਰ ਮੋਹ
ਸਾਰੇ ਪਿਆਰ ਮਹੋਬਤ ਯੇਹੀ ਸਭ ਆਪਣੇ ਆਪ ਨੂੰ ਨਾ ਵੱਡੇ ਸਮਝਦੇ ਨੇ। ਛੋਟੇ ਤੋਂ ਵੱਡੇ ਸਮਝਣੇ ਨੇ। ਵੱਡੇ ਤੋਂ ਐਵੇਂ ਹੋ ਜਾਂਦੇ ਨੇ ਜਿਵੇਂ ਪਤਾ ਨੀ ਕੀ ਉਹ ਤੇ ਇਹ ਚੀਜ਼ਾਂ ਨਾ ਹੋਣੀ ਨੀ ਚਾਹੀਦੀਆਂ ਸਾਨੂੰ ਆਪਣੀ ਆਪਣੀ ਉਮਰ ਦੇ ਹਿਸਾਬ ਦਾ ਦੇ ਨਾਲ ਸਾਰੀ ਚੀਜ਼ਾਂ ਹੋਣੀ ਚਾਹੀਦੀਆਂ ਜਿਸ ਉਮਰ ਦੇ ਨਾਲ ਤੁਸੀਂ ਉਹ ਉਮਰ ਦੀ ਬਾਤਾਂ ਕਰੋ ਗੱਲਬਾਤ ਕਰੋ ਕੋਈ ਛੋਟਾ ਹੈ ਅਵੇਦੀ ਹੈ ਅਵੇ ਨਾ ਲਵ ਰਲੇਸ਼ਨਸ਼ਿਪ ਰਹਿੰਦੇ ਨੇ ਮਤਲਬ ਪਿਆਰ ਰਹਿੰਦਾ ਇੱਕ ਦੂਜੇ ਦੇ ਨਾਲ ਨਾ ਬੋਂਡਿੰਗ ਜੀ ਵੀ ਰਹਿੰਦੀ ਹੈ। ਅੱਜ ਕੱਲ ਦੇ ਛੋਟ ਦੇ ਬੜੇ ਆਪਣੇ ਆਪ ਨੂੰ ਪਤਾ ਨੀ ਕੀ ਕੀ ਕੀ ਸਮਝਦੇ ਨਾ ਤਾਂ ਐਵੇਂ ਡਿਸਟਰ੍ਰੈਕ ਵੀ ਰਹਿੰਦੀ ਫੈਮੀਆਂ ਦੇ ਵਿੱਚ ਨ। ਤੁਸੀਂ ਮਤਲਬ ਵੱਡੀ ਫੈਮਿਲੀ ਚ ਉਹ ਜਾਂ ਨੋਰਮਲ ਫੈਮ ਚ।
ਉਹਧ ਸੂਰੀ ਫੇਰ ਉਹ ਵੀ ਫਰ ਪੈਂਦਾ, ਹਮ ਹ ਇਹ ਨਾ
ਤੁ ਦੇਖੋ ਆਜ ਕੱਲ ਦੀ ਛੋਟੀ ਫੈਮਿਲੀਆਂ ਵੀ ਦੇਖੋ ਬੜੀ ਸੁਖੀਆਂ। ਹਾਂ ਛੋਟੀ ਫੈਮਿਲੀ ਵੀ ਅੱਜ ਦੇ ਟਾਈਮ ਨਾਲ ਬੜੀ ਸੁਖ ਖੀ ਪਰਿਵਾਰ ਦੇ ਨਾਲ ਰਹਿੰਦੇ ਨੇ। ਛੋਟੀ ਫੈਮਿਲੀ ਵੀ ਸੁੱਖੀ ਮਤਲਬ ਸੁੱਖ ਵਾਲਾ ਜੀਵਨ ਜਿੰਦੇ ਪਏ ਨੇ ਇਹਵੇ ਦੀ ਗੱਲ ਨੀ ਕਿ ਵੱਡੀ ਫੈਮਿਲੀ ਦੇ ਨਾਲ ਸੁਖ ਹੈ ਛੋਟ ਟੀ ਫੈਮਲੀ ਦੇ ਨਾਲ ਵੀ ਸੁਖ ਹੈ ਲੇਕਿਨ ਕਈ ਨਾ ਕਈ ਦੁੱਖ ਵੀ ਬੜੇ ਨੇ ਹਾਂ। ਨੈਗੇਟੀਵ ਪੁਆਇੰਟ ਵੀ ਬੜੇ ਨੇ ਛੋਟੀ ਫੈਮਲੀ ਦੇ ਨਾਲ ਨਾ ਕਿ ਇੱਕ ਸਮੇਂ ਐਵੇਂ ਆਂਦਾ ਕਿ ਹਮ ਵੋਹੀ ਤੋਂ ਸਭ ਆਪਣੀ ਜੁਰਤ ਦੇ ਨਾਲ ਆਪਣਾ ਆਪਣਾ ਉਸ ਹਿਸਾਬ ਦੇ ਨਾਲ ਕਮਾਂਦੇ ਹੋ। ਪ ਹਾਬ ਦੇ ਨਾਲ ਕੰਮ ਕਰਦੇ ਪੈਣਾ ਕੋਈ ਕਿਸੇ ਨੂੰ ਫੁਰਸ ਸਤ ਨ ਕਿ ਕਿਸੇ ਨੇ ਹਾਲ ਚਾਲ ਉ ਜਾਂਦੀ ਆ ਕਿਸੇ ਦੀ ਕੁਛ ਵੀ ਹੈਲਥ ਨੂੰ ਲੈ ਕੇ ਪ੍ਰੋਬਲਮ ਹੋ ਕੁਛ ਵੀ ਸਭ ਆਪਣੇ
ਸਾਰਿਆਂ ਨੂੰ, ਆਪਨੀ ਆਪਨੀ ਜਲਦੀ ਪਈ ਹੁੰਦੀ ਏ ਕਿ ਉਹ ਇਹ ਨਾ ਹਰੇਕ ਦਾ ਆਪਣਾ ਮਾਹੋਲ ਬਣ
ਆਪਨਾ ਆਪਨਾ ਹਿਸਾਬ ਹੋ ਗਿਆ, ਆਪਨੇ ਆਪਨੀ ਫੈਮਲੀਆਂ ਦੇ ਨਾਲ ਉਹ ਕਹਿੰਦੇ ਨੇ ਕਿ ਤੂੰ ਅਟੇਲ ਹਮ
ਤੁਹਾਡਾ ਟਾਈਮ ਅਲੱਗ ਸੀਗਾ, ਕਹਿ ਦਿੰਦੇ ਤੁਡਾ ਟਮ ਨੀ ਸੀਗਾ
ਇੱਕ ਦੂਜੇ ਨੂੰ ਨਾ ਬੋਲਦੇ ਰਹਿੰਦੇ ਕਿ, ਤੁਸੀਂ ਨੀ ਆੰਦੇ ਹਾਂ ਉਹ ਕਹਿੰਦੇ ਤੁਸੀਂ ਨੀ ਮਿਲਦੇ, ਤੁਸੀਂ ਫੋਨ ਨੀ ਕਰਦੇ ਇਹ ਨੀ ਕਰਦੇ ਤੇ ਇਹ ਚੀਜ਼ਾਂ ਮਤਲਬ ਕਾਫੀ ਸੁਣਨ ਚ ਰਹਿੰਦੇ ਆ ਫੈਮਲੀਆਂ ਚ, ਲੇਕਿਨ ਅਗਰ ਹਮ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਣ ਹਗੇ
ਅਗਲਾ ਕਹਿ ਦਿੰਦਾ ਅ ਤੁਸੀਂ ਮੈਨੂੰ ਨੀ ਕੀਤਾ, ਮੈਂ ਕਿਉਂ ਕਰਾਂ ਮੈਂ ਇਹੀ ਹੋ ਜਾਂਦਾ। ਦਾ ਕਿ ਉਹਨੇ ਨੀ ਮੈਨੂੰ ਕੀਤਾ ਮੈਂ ਨੀ
ਕੋਈ ਤੇ ਗੱਲ ਹੈ ਨਾ, ਸਾਨੂੰ ਨਾ ਇੱਕ ਜੂਟ ਹੋ ਕੇ ਸਾਨੂੰ ਪਤਾ ਕੀ ਗੱਲਾਂ ਚਾਦਾ ਸਾਨੂੰ ਇੱਕਜੁੱਟ ਹੋ ਕੇ, ਸਾਮਣੇ ਵਾਲੀ ਦੀ ਵੀ ਗੱਲ ਸੁਨਨੀ ਚਾਹੀਦੀ ਅਪਨੀ ਗਲਤੀਆਂ ਵੀ ਮੰਨਨੀ ਚਾਹੀਦੀਆਂ। ਸਾਹਮਣੇ ਝੁਕਨਾ ਪੈਂਦਾ ਜ, ਫੈਮਿਲੀ ਨੂੰ ਚਲਾਉਣ ਲਈ। ਨਾ ਜੁਕਣਾ ਵੀ ਪੈਂਦਾ
ਹਾਂਜੀ।
ਝੁਕੇਗੇ ਜਿੰਨਾ ਝੁਕੇੰਗੇ, ਓਨੇ ਹਮਾਰੇ ਫੈਮਿਲਲੀ ਚ ਫਲ ਅੱਛੇ ਲਗਗੇਗੇ ਅੱਛੇ ਬੱਚੇ ਉਭਰੇ ਗ ਕਹਿੰਦੇ ਆ ਨਾ ਕਿ, ਜਿਵੇਂ ਪੇੜ ਨੂੰ ਚੁੱਕਣ ਦੇ ਨਾਲ ਫਲ ਅੱਛੇ ਮਿਲਦੇ ਨੇ ਤਾਂ ਫਿਰ ਫੈਮਲੀ ਨੂੰ ਵੀ ਜੁਕਣਾ ਪੈਂਦਾ ਹੈ, ਦੋਨੋ ਪਾਸੇ ਨਾ
ਠੀਕ ਹੈ ਫਿਰ ਫੇਰ ਕਰਦੇਿਆਂ ਗਲ ਹਾਂ ਠੀਕ ਹੈ, ਸਤਿ ਸ੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ।
ਸਤ ਸ੍ਰੀ -ਅਕਾਲ ਜੀ, ਸਤਿ ਸ੍ਰੀ ਅਕਾਲ।